ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ- ਚਾਲ?
ਵਧੀਆ, ਹੋਰ ਤੁਸੀ ਠੀਕ ਹੋ?
ਹਾਂਜੀ, ਸਬ ਠੀਕ- ਠਾਕ, ਹੋਰ ਘਰ ਸਬ ਠੀਕ ਨੇ?
ਹਾਂਜੀ, ਸਬ ਵਧੀਆ।
ਹੋਰ, ਕੀ ਕਰ ਰਹੇ ਸੀ ਤੂਸੀ?
ਬਸ ਮੈਂ ਬੈਠੀ ਸੀ, ਫ੍ਰੀ ਸੀ। ਹੋਰ
ਹੋਰ ਅੱਜ ਕੱਲ ਕੀ ਕਰ ਰਹੇ ਹੋ ਤੂਸੀ?
ਮੈਂ, ਨੇ ਐਕਸਟੇਨਸ਼ਨ ਦਾ ਕਾਰੀ ਆਂ ਬਸ ਓਹੀ। ਹੈਲੋ
ਹਾਂਜੀ, ਹਾਂਜੀ ਓ ਵੀ ਅੱਜ ਕੱਲ ਬਹੁਤ ਜਿਆਦਾ ਟੈ੍ਂਡ ਚ ਹੈਗਾ ਏ।
ਹਾਂਜੀ।
ਹੈਲੋ
ਹੈਲੋ, ਹਾਂਜੀ।
ਮੈਂ ਕੇਆ ਨੇਲ ਐਕਟੈਂਸ਼ਨ ਦਾ ਵੀ ਐਕਸੇਨਸ਼ਨ ਦਾ ਵੀ ਹੈਗਾ ਬੋਤ ਟੈ੍ਂਡ ਇਚ।
ਹਾਂਜੀ, ਅੱਜ ਕੱਲ ਓ ਤੁਆਨੂ ਪਤਾਈ ਏ, ਹਾਂਜੀ
ਆਵਾਜ ਆਰੀ ਐ?
ਹਾਂਜੀ, ਆਰੀ ਏ ਮੈਨੂ ਅਵਾਜ਼ ਤੁਆਡੀ। ਆਰੀ ਏ ਮੈਕੇਆ ਅਵਾਜ ਮੈਨ ਤੂਆਡੀ, ਹਾਂਜੀ
ਹਾਂਜੀ- ਹਾਂਜੀ।
ਹੋਰ।
ਅੱਜ ਕੱਲ ਨੇਲਸ ਦਾ ਵੀ ਬੋਤ ਹੈਗਾ ਕੀ, ਤੂਸੀ ਆਪ ਘਾਰ ਈ ਕਰਦੇ ਓ ਯਾ
ਨਈ ਘਰ ਈ ਕਰਦੀ ਆ ਮੈਂ, ਹਾਂਜੀ ਸਿੱਖਆ ਸੀ ਫਿਰ ਉਸ ਤੋ ਬਾਦ, ਸਿਖ ਬੈਠੀ ਆਂ ਹੁਣ ਘਾਰ ਈ ਕਰਦੀ ਬੀਆਂ। ਹਾਂਜੀ।
ਅੱਛਾ- ਅੱਛਾ
ਹਾਂਜੀ, ਹੋਰ ਆਨਾ ਕਦੇ ਤੂਸੀ।
ਆਵਾਂਗੇ, ਜਰੂਰ ਆਵਾਂਗੇ, ਔਰ, ਅੱਜ ਅੱਜ ਕੀ ਖਾਯਾ ਫਿਰ, ਲੰਚ ਚ ਕੀ ਖਾਦਾ ਮੈਂ ਕੇਆ ਅੱਜ?
ਆਜ ਅਸੀ ਛੋਲੇ-ਚਾਵਲ ਖਾਏ ਸੀ। ਛੋਲੇ -ਚਾਵਲ, ਹਾਂਜੀ-ਹਾਂਜੀ।
ਹੋਰ ਸੁਨਾਓ, ਤੂਸੀ ਕਿਵੇਂ ਯਾਦ ਕੀ
ਮੈਂ ਕੇਆ ਚਲੋ, ਅੱਜ਼ ਗੱਲ ਕਰ ਲੀਏ ਬੋਤ ਦਿਨ ਹੋਗੇ ਨੇ ਗੱਲ ਨੀ ਹੋਈ ਸੀ ਤੂਆਡੇ ਨਾਲ।
ਹਾਂਜੀ, ਬੀਜੀ਼, ਤੁਸੀ ਬੜਾ ਰੇਨ ਲਗ ਗਏ ਔ ਅੱਜ ਕਲ।
ਹਾਂਜੀ, ਥੋੜਾ ਬੀਜ਼ੀ ਸੈ਼ਡਊਲ ਚਲ ਰਿਆ ਸੀਗਾ।
ਹਾਂਜੀ-ਹਾਂਜੀ।
ਪੜਦੇ ਓ?
ਨਈ ਹੋਗੀ
ਛਾ-ਛਾ, ਛਾ- ਛਾ
ਤਾਂਈ ਹੁਨ ਮੈਂ ਸਾਈਡ ਬਾਏ ਸਾਈਡ ਐ ਕਰ ਰੀਆ ਹੁਨ, ਹਾਂਜੀ।
ਅੱਗੇ ਕੀ ਕ?
ਅੱਗੇ ਹੁਨ ਦੇਖੋ। ਅਗੇ ਰਿਨਿਊ ਕਰਾਂਗੀ ਮੇਕਅਪ ਵੀ ਮੇਕਅੱਪ ਵਿੱਚ ਕਨੰ
ਅੱਛਾ-ਅੱਛਾ, ਅੱਛਾ ਉਹ ਵੀ ਹਾਂ, ਇਹ ਵੀ ਬਹੁਤ ਜ਼ਰੂਰੀ ਹੈ।
ਤੁਹਾਨੂੰ ਪਤਾ ਈ ਏ, ਹਾਂਜੀ।
ਆਉਂਦਾ ਹੋਵੇ ਨਾ ਮੇਕਅਪ ਤੇ ਬੰਦਾ ਆਪਣੇ ਆਪ ਵੀ ਕਰ ਲੈਂਦਾ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ।
ਬਿਲਕੁਲ -ਬਿਲਕੁਲ ਉਹ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੰਨਾ ਟਰੈਂਡ ਵਿੱਚ ਏ ਸਭ ਕੁਛ ਨਿੱਕੇ -ਮੋਟੇ ਮੇਕਅੱਪ ਵਾਸੇ ਵੀ ਹਰ ਕੋਈ ਬਾਹਰ ਜਾਂਦਾ ਏ। ਕਰਾਨ।
ਹਾਂਜੀ-ਹਾਂਜੀ, ਪਾਰਲਰਸ ਦੇ ਰੇਟਸ ਹੀ ਬਹੁਤ ਹੈਗੇ ਨੇ ਇਸ ਕਰਕੇ ਖੁਦ ਆਏ ਨਾ, ਹੋ ਖੁੱਦ ਨੂੰ ਆਉਣਾ ਬਹੁਤ ਜ਼ਰੂਰੀ ਹੈਗਾ। ਅੱਜ ਕੱਲ੍ਹ ਵੈਸੇ ਈ ਏ ਮੈਂਦੀ ਵਗੈਰਾ, ਬਸ ਠੀਕ-ਠਾਕ।
ਅਸੇ ਮਹਿੰਦੀ ਵੀ ਲਗਾ ਲੈਂਨੀ ਆ ਮੈਂ ਹਾਂਜੀ।
ਜੇ ਆਏ ਤੁਹਾਡੇ ਕੋਲ ਲਗਾਨ ਵਸਤੇ ਤੁਸੀਂ ਲਗਾ ਦਿੰਦੇ ਹੋ।
ਹਾਂਜੀ, ਬਿਲਕੁਲ ਹਾਂਜੀ, ਸਾਡੇ ਇੱਧਰ ਗਲੀ ਜੀ ਨੇ ਪਾਰਲਰ। ਇੱਕ ਆਂਟੀ ਨੇ ਉਹਨਾਂ ਨੇ ਖੋਲਿਆ ਦਾ ਏ ਪਾਰਲਰ। ਉਹ ਬੁਲਾ ਲੈਂਦੇ ਨੇ ਕਦੀ ਕਿਸੇ ਦੇ ਮਹਿੰਦੀ ਲਗਵਾਉਣੀ ਹੋਏ ਜਾਂ ਨੈਲ ਐਕਸਟੈਨਸ਼ਨ ਵਾਸਤੇ।
ਅੱਛਾ -ਅੱਛਾ, ਅੱਛਾ-ਅੱਛਾ, ਛਾ।
ਹਾਂਜੀ ਹਾਂਜੀ,
ਕਿਸੇ ਨੂੰ ਤਿਆਰ ਵਗੈਰਾ ਕਰਨਾ ਹੋਵੇ।
ਨਹੀਂ, ਮੈਂ ਬਾਹਰ ਨੀ ਜਾਂਦੀ ਹਲੇ ਵੈਸੇ ਸਿੱਖਿਆ ਨੀ ਨਾ ਮੇਕਅਪ ਦਾ ਸਿੱਖਾਂਗੀ ਫੇਰ ਬਾਹਰ ਕਿਸੇ ਦਾ ਕਰਾਂਗੇ ਓਦਾਂ ਮੰਮਾ ਨੂੰ ਤਿਆਰ ਕਰਦਾ ਦਈ ਦਾ ਮੈਰਿਜ ਵਗੈਰਾ ਤੇ। ਇੰਨਾ ਇੰਨਾ ਆਂਦਾ ਏ ਨਿੱਕਾ ਮੋਟਾ ਜਿਹਾ
ਇਹਦੇ ਵਾਸਤੇ ਵੀ ਪ੍ਰੇਕਟਿਸ ਦੀ ਲੋੜ ਪੈ ਜਾਂਦੀ ਐ।
ਉਹੀ ਨਾ ਪ੍ਰੈਕਟਿਸ
ਪੈਂਦੀ ਆ ਇਹਦੇ ਵਾਸਤੇ ਹਾਂਜੀ ਬਹੁਤ ਵੈਸੇ ਹਰ ਇੱਕ ਫੀਲਡ ਲਈ ਪ੍ਰੈਕਟਿਸ ਦੀ ਲੋੜ ਹੁੰਦੀ ਈ ਐ।
ਸਹੀ ਗੱਲ ਕੁਛ ਵੀ ਹੋਏ।
ਹੋਵੇ ਭਾਵੇਂ ਸਿਲਾਈ ਚ ਹੋਵੇ ਭਾਵੇਂ ਇਵਨ ਅਗਰ ਅਸੀ ਟੀਚਿੰਗ ਲਾਈਨ 'ਚ ਜਾਈਏ ਨੇ ਉਹਦੇ 'ਚ ਪ੍ਰੈਕਟਿਸ ਮੰਗਦੇ ਨੇ ਫਿਰ ਕਿੰਨਾ ਟੀਚਰ ਨੂੰ ਪ੍ਰੈਕਟਿਸ ਹੈਗੀ ਤਾਂ ਜੇ ਜੋਬ ਲੱਗਦੀ ਹੈਗੀ।
ਬਿਲਕੁਲ ਅੱਜ ਕੱਲ ਹਰ ਕੋਈ ਕਹਿੰਦਾ ਐਕਸਪੀਰੀਐਂਸ ਹੋਏ ਜਿਹੜਾ ਵੀ ਸਾਡੇ ਕੋਲ ਕੋਈ ਆਵੇ। ਸਹੀ ਗੱਲ ਐ ਆ ਵੀ ਨਾਲ।
ਹੋਏਗਾ ਉਸ
ਸਹੀ ਗੱਲ ਐ ਸੈਲਰੀ ਵੀ ਓਦਾਂ ਹੀ ਆਉਂਦੀ ਐ ਹਾਂਜੀ ਬਿਲਕੁਲ।
ਔਰ ਅੱਜ ਕ ਘੁੰ ਘੁੰਮਣ ਨੀ ਗਏ ਕਿੱਧਰੇ। ਸਥਾਨਾਂ 'ਤੇ।
ਕਿੱਥੇ ਵੀ ਨੀ ਬਸ ਘਰ ਹੀ ਸੀ ਅਸੀਂ ਤੇ ਹਾਂਜੀ। ਹਾਂਜੀ ਹਾਂਜੀ।
ਤੁਸੀਂ ਅੰਮ੍ਰਿਤਸਰ ਗਏ ਓ।
ਹਾਂਜੀ ਗਏ ਸੀ ਪਿਛਲੇ ਤੋਂ ਪਿਛਲੇ ਸਾਲ ਗਏ ਸੀ ਉਹ ਵੀ ਨਿਊ ਈਅਰ ਤੇ ਗਏ ਸੀ ਅਸੀਂ।
ਅੱਛਾ।
ਅਸੀਂ ਵੀ ਦਰਬਾਰ ਸਾਹਿਬ ਗਏ ਸੀਗੇ ਬੱਚਿਆਂ ਨਾਲ।
ਅੱਛਾ ਤੁਸੀਂ ਕਦੋਂ ਗਏ ਸੀ? ਅੱਛਾ,
ਥੋੜਾ ਟਾਈਮ ਪਹਿਲੇ ਹੀ ਗਏ ਆ।
ਅੱਛਾ ਅੱਛਾ, ਚਲੋ ਵਧੀਆ ਫੇਰ ਤੇ ਉੱਥੇ ਜਾ ਕੇ ਵੀ ਬੜਾ ਸਕੂਨ ਮਿਲਦਾ ਹਨਾ।
ਮਿਲਦਾ ਹੈਗਾ ਵੈ ਇੱਥੋਂ ਬਾਈ, ਟ੍ਰੇਨ ਜਾਓ ਤੇ ਸ਼ਾਮ ਦੀ ਟ੍ਰੇਨ ਹੁੰਦੀ ਐ ਤੇ ਰਾਤੀ ਅਗਰ ਪਹੁੰਚੋ।
ਹਾਂਜੀ,
ਬਾਰਾਂ ਇੱਕ ਵਜੇ ਤੱਕ ਬਾਰਾਂ ਵਜੇ ਤੱਕ ਪਹੁੰਚ ਜਾਂਦੀ ਐ ਟ੍ਰੇਨ।
ਅੱਛਾ ਅੱਛਾ, ਫੇਰ ਰਹਿਣ ਦਾ।
ਫਿਰ ਜਾ ਕੇ ਇਸ਼ਨਾਨ ਕਰਕੇ
ਤੇ ਰਹਿਣ ਦਾ ਕਿੱਧਰ ਹੁੰਦਾ ਫਿਰ।
ਉੱਥੇ ਰਹਿਣ ਵਾਸਤੇ ਵੀ ਰੂਮਸ ਵਗੈਰਾ ਪਹਿਲੇ ਬੁੱਕ ਹੋ ਜਾਂਦੇ ਨੇ।
ਅੱਛਾ ਸਹੀ ਐ ਵੈਸੇ ਦੇਖਿਆ ਮੈਂ ਵੀ ਬੜੇ ਟਾਈਮ ਲੱਗਦਾ ਏ ਏਦਾਂ। ਹਾਂ ਫੇਰ ਸਹੀ ਐ ਬੰਦਾ ਕਰਵਾ ਕੇ ਜਾਏ ਨਾ ਸਹੀ ਰਹਿੰਦਾ ਏ। ਬਿਲਕੁਲ ਬੁੱਕ ਹੀ ਨੀ ਹੁੰਂਦੇ ਬਹੁਤ ਹੀ ਸੰਗਤ ਹੁੰਦੀ ਐ ਬਹੁਤ ਜ਼ਿਆਦਾ। ਜਿੱ ਜਿੱਥੇ ਮਰਜ਼ੀ ਬੰਦੇ ਨੂੰ ਰੂਮ ਚਾਹੀਦਾ ਹੋਏ ਥੋੜ੍ਹੀ ਦੂਰ ਵੀ ਬੰਦਾ ਜਾਏ ਨਾ ਤਾਂ ਵੀ ਨੀ ਮਿਲਦੇ। ਕਈ ਵਾਰ ਹੁੰਦਾ ਚਾਂਸ ਲੱਗਦਾ
ਹਾਂਜੀ, ਉੱਥੇ ਕਾਫੀ ਰਸ਼ ਹੁੰਦਾ ਨਾ ਇਸ ਕਰਕੇ ਰੂਮ ਫੈਸਿਲਿਟੀਜ਼ ਪਹਿਲਾਂ ਹੀ ਮਤਲਬ ਰੂਮ ਤੋਂ ਬੁੱਕ ਕਰਵਾ ਕੇ ਜਾਓ ਨਾ ਤਾਂ ਜ਼ਿਆਦਾ ਬੈਸਟ ਰਹਿੰਦਾ।
ਇਕਦਮ ਸਹੀ ਗੱਲ ਏ। ਹੋਰ ਸੈਟਰਡੇ ਸੰਡੇ ਤੇ ਵੈਸੇ ਹੀ ਬਹੁਤ ਹੁੰਦਾ ਰਸ਼ ਉੱਥੇ ਬਹੁਤ ਜ਼ਿਆਦਾ।
ਹਾਂਜੀ ਉਹ ਐਕਚੁਲੀ ਅ ਸੰਡੇ ਨੂੰ ਤਾਂ ਰਸ਼ ਹੁੰਦਾ ਉਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਗੁਰਦੁਆਰਾ ਹੈਗਾ ਐ। ਉੱਥੇ ਕਾਫੀ ਰਸ਼ ਹੁੰਦਾ ਉਹ।
ਹਾਂਜੀ ਉੱਥੇ ਚੁਪੈਰਾ ਸਾਹਿਬ ਲੱਗਦਾ ਹੈ ਨਾ ਹਾਂਜੀ ਬਿਲਕੁਲ।
ਹਾਂਜੀ।
ਅਸੀਂ ਵੀ ਕਦੀ ਜਾਵਾਂਗੇ ਸੋਚਦੇ ਤੇ ਆ ਦੇਖੋ ਬਾਕੀ ਹਾਂਜੀ।
ਰਸ਼ ਬਹੁਤ ਹੁੰਦਾ ਉੱਥੇ ਵੀ ਹੋਰ ਵੀ ਕਈ ਗੁਰਦੁਆਰੇ ਹੈਗੇ ਨੇ ਉੱਥੇ ਬਾਬਾ ਟੱਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈਗਾ ਵੇ।
ਉਹ ਤੇ ਅੰਦਰ ਹੀ ਹੈ ਨਾ ਨਹੀਂ ਅਸੀਂ ਗਏ ਨਹੀਂ ਪਰ ਇੰਨਾ ਵਧ ਅੰਦਰ ਹੀ ਹੈਗਾ ਉੱਥੇ ਹਰਿਮੰਦਰ ਸਾਹਿਬ ਦੇ ਨੇੜੇ ਹੀ ਹੈ ਉੱਧਰ।
ਹਾਂ ਨਹੀਂ ਉਹ ਕਹਿੰਦੇ ਨੇ ਬਾਬਾ ਟੱਲ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਹੈਗਾ ਐ। ਨੌ ਮੰਜ਼ਿਲਾ ਬਣਿਆ ਉੱਪਰ ਜਾ ਕੇ ਜੋਤ ਹੈਗੀ ਹੈ।
ਹਾਂਜੀ ਉਹ ਸਾਨੂੰ ਉਸ ਟਾਈਮ ਤੇ ਪਤਾ ਨਹੀਂ ਸੀ।
ਕਹਿੰਦੇ ਬਸ ਇੱਕੋ ਵਾਰੀ ਦਰਸ਼ਨ ਹੀ ਕਰਨੇ ਨੇ ਕਿਉਂਕਿ ਸੀੜੀਆ ਹੈ ਨਾ।
ਹਾਂਜੀ ਬਿਲਕੁਲ।
ਉਤਰਦਿਆਂ ਟਾਈਮ ਨਹੀਂ ਲੱਗਦਾ ਚੜਦਿਆਂ ਪਤਾ ਲੱਗਦਾ ਐ। ਉੱਚੀਆਂ ਉੱਚੀਆਂ ਸੀੜੀਆਂ ਹੈਗੀਆਂ।
ਹਾਂਜੀ ਹਾਂਜੀ ਬੰਦਾ ਜਾਂਦਾ ਤਾਂ ਹੀ ਪਤਾ ਚੱਲਦਾ ਐ।
ਮਗਰ ਦਰਸ਼ਨ ਕਰਨ ਦਾ ਨਜ਼ਾਰਾ ਹੀ ਅਲੱਗ ਹੈਗਾ ਉਥੇ।
ਅੱਜ ਦਾ ਵੀ ਪਤਾ
ਹਾਂਜੀ। ਜੀ ਹਾਂਜੀ ਹਾਂਜੀ ਉਥੇ ਮਾਤਾ ਕੋਲਾ ਜੀ ਮਾਤਾ ਕੋਲਾ ਜੀ ਭਲਾਈ ਕੇਂਦਰ ਵੀ ਹੈਗਾ ਵ ਉੱਥੇ ਗੁਰ ਇਕਬਾਲ ਸਿੰਘ ਜੀ ਦਾ। ਉਹਨਾਂ ਦੇ ਕਾਫੀ ਖੁੱਲੇ ਨੇ। ਰੂਮਸ ਵਗੈਰਾ ਵਾਸਤੇ ਵੀ ਉੱਥੇ ਨਿਵਾਸ ਸਥਾਨ ਖੁੱਲ੍ਹੇ ਨੇ ਮਤਲਬ।
ਹਾਂਜੀ। ਹਾਂਜੀ ਅਸੀਂ ਗਏ ਸੀ ਨਾ ਤੇ ਸੀ ਹਾਂਜੀ। ਹਾਂਜੀ ਤੁਹਾਨੂੰ ਪਤਾ ਹੈ ਸ਼ਹੀਦ ਸਾਹਿਬ ਵਾਲੀ ਸਾਈਡ ਇਹਨਾਂ ਦਾ ਮਾਤਾ
ਹਾਂਜੀ ਹਾਂਜੀ ਹਾਂਜੀ।
ਹਾਂਜੀ ਤੇ ਉੱਧਰ ਜਿਸ ਟਾਈਮ ਅਸੀਂ ਗਏ ਸੀ ਨਾ ਤਾਂ ਥੋੜਾ ਉਹ ਸੀ। ਤਾਂ ਅਵੇਲੇਬਲ ਨਹੀਂ ਸੀ। ਉਹਨਾਂ ਨੇ ਫ਼ੋਨ ਵੀ ਨਹੀਂ ਪਿਕ ਕੀਤਾ। ਅਸੀਂ ਇੱਥੋਂ ਕਰਾ ਕੇ ਨਹੀਂ ਗਏ ਸੀ।
ਨਹੀਂ, ਹੁਣ ਨਵੀਂ ਸਰਾਂ ਬਣ ਗਈ ਉਹਨਾਂ ਦੀ।
ਹਾਂਜੀ, ਉਹੀ ਹੁਣ ਤਾਂ ਵੈਸੇ ਬੜੀ ਫੈਸਿਲਿਟੀ ਹੋ ਗਈ ਹੈ ਦੇਖ ਦੇਖਿਆ ਜਾਏ ਤੇ। ਬਹੁਤ ਕੁਛ ਅਵੇਲੇਬਲ ਐ। ਕਹਿੰਦੇ ਰੂਮਸ ਵੀ ਇੰਨੇ ਅੱਛੇ ਨੇ। ਪੂਰੇ ਏਸੀ ਵਾਲੇ ਆਉਂਦੇ ਨੇ। ਫੁੱਲੀ ਫਰਨਿਸ਼ਡ ਹੁੰਦੇ ਨੇ ਨਾਲ। ਕੋਈ ਦਿੱਕਤ ਨਹੀਂ ਆਉਂਦੀ। ਹਾਂਜੀ ਬਿਲਕੁਲ। ਏਦਾਂ ਹੀ ਅਸੀਂ ਉੱਥੇ ਗਏ ਸੀ ਸੱਚਖੰਡ ਸ਼੍ਰੀ ਹ ਹਾਂਜੀ।
ਅਸੀਂ ਗਏ ਸੀ ਮਾਤਾ ਕੌਲਾਂ ਜੀ ਦੇ ਨਾ ਸੰਗਤ ਨਿਵਾਸ ਸਥਾਨ ਤੇ ਗਏ ਸੀ। ਅਸੀਂ ਜਿੱਥੇ ਰੂਮਸ ਕਾਫੀ ਅੱਛੇ ਹੈਗੇ ਨੇ। ਉੱਥੇ ਉੱਪਰ ਉਹਨਾਂ ਨੇ ਇੱਕ ਮੰਜ਼ਿਲਾ ਤੇ ਦਰਬਾਰ ਸਾਹਿਬ ਵੀ ਰੱਖੇ ਹੋਏ ਨੇ। ਜਿੱਥੇ ਕੀਰਤਨ ਹੁੰਦਾ ਹੈ ਸਵੇਰੇ ਚਾਰ ਵਜੇ।
ਅੱਛਾ। ਇਹ ਤੇ ਬੜਾ ਵਧੀਆ ਫਿਰ ਤੇ। ਬੰਦਾ ਪਹਿਲੇ ਸਵੇਰੇ ਉੱਠ ਜੇ। ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਕਰਕੇ ਆਏ।
ਹਾਂਜੀ ਹਾਂਜੀ। ਸੰਗਤ ਉੱਪਰ ਦਰਸ਼ਨ ਵੀ ਕਰ ਲਏ ਤੇ ਉੱਥੇ ਆਰਾਮ ਨਾਲ ਰਹਿ ਵੀ ਸਕੇ।
ਬਿਲਕੁਲ। ਹਾਂਜੀ ਫੇਰ ਤੇ ਬੜਾ ਸਹੀ ਹੈ ਐਵੇਂ ਤੇ।
ਹਾਂਜੀ। ਕਦੇ ਜਾਓ ਤੇ ਤੁਸੀਂ ਉੱਥੇ ਜਾ ਕੇ ਦੇਖੋ ਬਹੁਤ ਅੱਛੇ ਬਣੇ ਨੇ।
ਹਾਂਜੀ। ਅਸੀਂ ਵੀ ਉੱਧਰ ਗਏ ਸੀ ਨਾ ਹਜ਼ੂਰ ਸਾਹਿਬ। ਤੇ ਓਧਰ ਬਹੁਤ ਅੱਛਾ ਉਧਰ ਵੀ ਬਹੁਤ ਰੂਮਸ ਦੀ। ਬਿਲਕੁਲ ਅਲਗ ਹੀ ਲੱਗਦਾ ਉਹਨਾਂ ਦੇ ਜਿਹੜੇ ਰੂਮਸ ਵਗੈਰਾ ਨੇ ਬੰਦਾ ਪੈਦਲ ਚਲੇ ਜੇ ਭਾਵੇਂ ਔਰ ਪੈਦਲ ਪਤਾ ਵੀ ਨਹੀਂ ਚਲਦਾ ਕੋਈ ਥਕਾਵਟ ਨਹੀਂ ਆਉਂਦੀ ਕੁਛ ਨੀ ਆਉਂਦਾ ਇਕਦਮ ਵਧੀਆ ਉੱਧਰ ਵੀ ਬੜਾ ਪੀਸ ਮਿਲਦੀ ਹੈ ਇਕਦਮ ਪੌਸਟਿਵ ਅੱਠ ਦਿਨ ਲੱਗਦੇ ਨੇ ਉੱਧਰ ਅੱਠ ਤੋਂ ਨੋ ਦਿਨ ਮਤਲਬ ਆਉਣ ਜਾਣ ਤੇ ਲਗਾ ਲਓ ਬਾਕੀ ਚਾਰ ਦਿਨ ਵਿੱਚ ਰਹਿਨ ਤੇ ਦੋ ਦਿਨ ਆਨ ਜਾਨ ਤੇ ਲੱਗ ਜਾਂਦੇ
ਅੱਛਾ ਅੱਛਾ
ਹਾਂਜੀ।
ਅੱਛਾ-ਅੱਛਾ।
ਹਾਂਜੀ।
ਉੱਥੇ ਵੀ ਰੂਮਸ ਆਸਾਨੀ ਨਾਲ ਮਿਲ ਜਾਂਦੇ ਨੇ
ਬਿਲਕੁਲ ਉੱਧਰ ਤੇ ਬਹੁਤ ਵਧੀਆ ਏ ਦੋ ਫੈਮਲੀਜ਼ ਆਰਾਮ ਨਾਲ ਇੱਕ ਰੂਮ ਵਿੱਚ ਰਹਿ ਸਕਦੀਆਂ ਨੇ ਹਾਂਜੀ
ਦੋ ਫੈਮਲੀਜ਼ ਹੋਏ ਨਾ ਤੇ ਉਹ ਤੇ ਇੱਕਦਮ ਆਰਾਮ ਨਾਲ ਰਹਿ ਸਕਦੇ ਨੇ ਇੰਨੇ ਵੱਡੇ ਵੱਡੇ ਰੂਮਸ ਹੁੰਦੇ ਨੇ ਉੱਧਰ ਵੀ ਔਰ ਲੰਗਰ ਹਾਲ ਵੀ ਸਾਹਮਣੇ ਹੀ ਇਕਦਮ ਹਾਂਜੀ ਬਿਲਕੁਲ ਕੋਈ ਗੱਲ ਨੀ ਜੀ ਠੀਕ ਏ ਹਾਂਜੀ ਸ ਸਤਿ ਸ਼੍ਰੀ ਆਕਾਲ।